ਹੈਲੋ ਸਸ ਸ੍ਰੀ ਕਾਲ ਜੀ ਠੀਕ-ਠੀਕ ਤੁਸੀਂ ਦੱਸੋ ਠੀਕ ਹੋ।
ਹਾਂਜੀ ਵਧੀਆ-ਵਧੀਆ ਹੋਰ ਤੁਸੀਂ ਸੁਣਾਓ ਅੱਜ ਕਿੱਦਾਂ ਯਾਦ ਕਰ ਲਿਆ।
ਬਸ-ਬਸ ਮੈਂ ਬੈਠੀ ਸੀ ਥੋੜਾ ਫ੍ਰਰੀ ਹੋਈ ਸੀ ਹੁ ਨਹੀਂ ਬ੍ਰੇਕਫਾਸਟ ਵਗੈਰਾ ਤੋਂ। ਤੇ ਮੈਂ ਕਿਹਾ ਬਹੁਤ ਦਿਨ ਹੋ ਗਏ ਗੱਲ ਨੀ ਹੋਈ। ਪਿੱਛੇ ਵੀ ਅਸੀਂ ਗੱਲ ਕਰ ਰਹੇ ਸੀ ਥੋੜਾ ਟਾਈਮ ਪਹਿਲੇ ਤੇ ਉਹ ਗੱਲ ਬਸ ਪੈਂਡਿੰਗ ਰਹਿ ਗਈ ਸਾਡੀ ਮੈਨੂੰ ਮੈਂ ਕਿਹਾ ਚਲੋ ਕੋਈ ਨਾ ਮੈਂ ਫ੍ਰਰੀ ਹੋ ਕੇ ਗੱਲ ਕਰਦੀ ਆਂ। ਹਾਂਜੀ -ਹਾਂਜੀ ਹੋਰ ਹਾਂਜੀ- ਹਾਂਜੀ ਵਧੀਆ -ਵਧੀਆ ਤੁਸੀਂ ਤੁਸੀਂ ਸੁਣਾਓ ਫੀਵਰ ਵਗੈਰਾ ਤੁਸੀਂ ਕਹਿ ਰਹੇ ਸੀ ਲਾਸਟ ਟਾਈਮ
ਹਾਂਜੀ -ਹਾਂਜੀ ਹਾਂ ਹੁਣ ਠੀਕ ਹੈ ਬਟ ਥੋੜ੍ਹਾ ਕੋਲਡ ਤਾ ਹਾਲੇ ਤੱਕ ਹੈ। ਟਾਈਮ ਲਏਗਾ ਥੋੜਾ ਉਹ ਹਾਂਜੀ- ਹਾਂਜੀ ਟਾਈਮ ਤੇ ਹੀ ਜਾਏਗਾ ਆਪਣੇ
ਹਾਂਜੀ- ਹਾਂਜੀ ਹਾਂ ਹਾਂਜੀ -ਹਾਂਜੀ ਸਭ ਵਧੀਆ ਸਭ ਠੀਕ ਠਾਕ ਉੱਥੇ ਠੀਕ ਨੇ ਤੁਹਾਡੇ ਮੰਮੀ ਪਾਪਾ ਬ
ਹਾਂਜੀ ਦੀ ਸਭ ਵਧੀਆ ਤੁਹਾਡੇ ਬੱਚੇ ਠੀਕ ਹਨ। ਆਂਟਿਕ ਜੀ ਅੰਕਲ ਜੀ ਸਾਰੇ ਠੀਕ ਹਨ। ਹੋਰ ਕੀ ਕਰ ਰਹੇ ਸੀ।
ਬਸ ਮੈਂ ਬੈਠ ਬੈਠੀ ਸੀ ਫਰੀ ਹੋ ਕੇ ਫਿਰ ਮੈਂ ਕਿਹਾ ਗੱਲ ਕਰਾਂ ਪੁੱਛਾਂ ਕਾਫੀ ਟਾਈਮ ਹੋ ਗਿਆ ਕਦੋਂ
ਅੱਛਾ -ਅੱਛਾ ਉਹ ਤੁਹਾਨੂੰ ਦੱਸਿਆ ਹਾਂ ਉਹੀ ਨਾ ਤੁਹਾਨੂੰ ਦੱਸਿਆ ਸੀ। ਇਸ ਲਈ ਅਸੀਂ ਬਾਹਰ ਗਏ ਸੀ ਨਾ ਕਿਧਰੇ ਘੁੰਮਣ ਲਈ ਤੇ ਉਧਰੋਂ ਆਏ ਤੇ ਫੇਰ ਉਸ ਤੋਂ ਬਾਅਦ ਫੀਵਰ ਦਾ ਹੀ ਹੋ ਗਿਆ। ਫਿਰ ਆਇਆ ਹੀ ਨਹੀ ਗਿਆ ਤੁਹਾਡੇ ਕੋਲ ਜੀ- ਜੀ।
ਬਸ ਮੌਸਮ ਚੇਜ ਹੋ ਜਾਏ ਕੁਛ ਸਿ ਬਾਰਿਸ਼ ਵਗੈਰਾ ਹੋਜੇ ਤੇ ਫਿਰ ਹੋ ਜਾਂਦਾ ਬੰਦੇ ਨੂੰ ਨਾ
ਹਾਂ ਨਾਲੇ ਅਸੀਂ ਗਏ ਸੀ ਨਾ ਸ੍ਰੀਨਗਰ ਤੇ ਉੱਧਰੋਂ ਉੱਧਰ ਦਾ ਵੀ ਮੌਸਮ ਅਲੱਗ ਹੈ ਇੱਧਰ ਦਾ ਵੀ ਅਲੱਗ ਹੈ ਤੇ ਇੱਧਰ ਆ ਕੇ ਕੀ ਹੋ ਗਿਆ ਅਚਾਨਕ
ਅੱਛਾ -ਅੱਛਾ ਅੱਛੀ ਜਗਾ ਹੈ ਨਾ ਸ਼੍ਰੀਨਗਰ ਅੱਛੀ ਜਗ੍ਹਾ
ਬਹੁਤ ਵਧੀਆ ਮੈਂ ਵੀ ਫਸਟ ਟਾਈਮ ਹੀ ਗਈ ਸਾ।
ਅੱਛਾ- ਅੱਛਾ ਅਸੀਂ ਵੀ ਬਸ ਪਲੈਨ ਕਰ ਰਹੇ ਆਂ। ਦੇਖੋ ਕਦੋਂ ਜਾਂਦੇ ਹਾਂ ਹਾਂਜੀ- ਹਾਂਜੀ
ਹੀ ਹੁਣ ਅਸੀਂ ਉਹਣ ਅਹ ਉਧਰੋਂ ਹੋ ਕੇ ਆਏ ਸਾਂ ਫਿਰ ਸੋਚੇ ਸੀ ਅੰਮ੍ਰਿਤਸਰ ਦਾ ਫੇਰ ਹਸਬੈਂਡ ਕਹਿਣ ਲੱਗੀ ਇਸ ਟੈਮ ਗਰਮੀ ਹੈ ਬਹੁਤ ਜ਼ਿਆਦਾ ਤੇ ਅੱਗੇ ਕਿਧਰੇ ਚੱਲਾਂਗੇ ਹੁਣ ਅੱਗੇ ਹੀ ਜਾਵਾਂਗੇ ਕਿਧਰੇ ਆ ਮੌਸਮ ਦਾ ਵੀ ਚੱਕਰ ਹੈ ਨਾ ਹਾਂ ਇਹ ਨਾ ਉੱਧਰ ਜਾ ਕੇ ਬਿਮਾਰ ਹਾਂ ਬੱਚਿਆਂ ਨਾਲ ਬਹੁਤ ਜ਼ਿਆਦਾ ਪ੍ਰੋਬਲਮ ਵਧੀਆ ਹ ਨਾ ਹੈਗੀ ਨਾ ਉੱਧਰ ਮੌਸਮ ਅੱਛ ਅੱਛਾ ਸੀ ਤੇ ਬੱਚੇ ਵੀ ਟਿੱਕੇ ਰਹੇ ਮਤਲਬ ਠੀਕ ਰਹੇ ਹੁਣ ਇੱਧਰ ਆ ਕੇ ਹਾਂ ਇੱਧਰ ਅੱਗੇ ਸ਼ੁਕਰ ਹੈ ਬੱਚੇ ਨੀ ਬਿਮਾਰ ਹੋਏ ਅ ਮਾਰ ਰਹੇ ਲੇਕਿਨ ਤਾਂ ਵੀ
ਉਹ ਤਾਂ ਹੈ ਹੀ ਹੈ ਮਤਲਬ ਹਾਂਜੀ -ਹਾਂਜੀ ਬੱਚੇ ਆਪੇ ਬੰਦਾ ਬਿਮਾਰ ਹੋ ਜੇ ਤੇ ਕੋਈ ਦਿੱਕਤ ਨੀ ਹੁੰਦੀ ਬੱਚੇ ਬਿਮਾਰ ਹੋ ਜਾਣ ਤੇ ਜਿਆਦਾ ਪਰੇਸ਼ਾਨੀ ਪੈ ਜਾਂਦੀ ਹੈ।
ਹੂੰ ਇਹਨਾ ਤੇ ਕੰਮ ਹੁੰਦਾ ਹੈ ਬਸ
ਬਿਲਕੁਲ- ਬਿਲਕੁਲ ਉਹ ਕਰਦੇ ਰਹੇ ਜਿਹੜਾ ਥੋੜਾ ਜਿਹਾ ਚਿੜਚਿ ਚਿੜ ਜੀ ਕਰਦੇ ਰਹਿੰਦੇ ਨੇ ਬੜੀ ਪਰੇਸ਼ਾਨੀ ਜਿ ਹੋ ਜਾਂਦੀ ਹੈ।
ਕਿਉਂਕਿ ਜਿਸ ਟਾਈਮ ਬੱਚਾ ਬਿਮਾਰ ਹੁੰਦਾ ਨਾ ਉਸ ਟਾਈਮ ਉਹਨੂੰ ਮੰਮੀ ਚਾਹੀਦੀ ਹੁੰਦੀ ਹੈ ਪਾਪਾ ਕੋਈ ਹੋਰ ਦਿੱਖਦਾ ਹੀ ਨਹੀਂ ਹੈ। ਕੋਈ ਹੋਰ ਨੀ ਦਿਖਦਾ ਉਹਨਾਂ ਨੂੰ ਬਸ ਹਾਂ ਫਿਰ ਉਹੀ ਨਾ ਫਿਰ ਬੰਦਾ ਕੀ ਸੰਭਾਲੇ ਘਰ ਰੋਟੀ ਪਾਣੀ ਕਰੇ ਆ ਉਹਨਾਂ ਨੂੰ ਸੰਭਾਲੇ ਇਹ ਬੜਾ ਹਾਂਜੀ- ਹਾਂਜੀ ਹੋਰ ਸਭ ਵਧੀਆ ਛੋਟੇ ਠੀਕ ਹਨ।
ਹਾਂਜੀ- ਹਾਂਜੀ, ਵਧੀਆ ਵਧ ਵਧੀਆ ਮੈਂ ਤੁਹਾਨੂੰ ਪੁੱਛਣਾ ਸੀ ਥੋੜਾ ਮੈਂ ਕਿਹਾ ਕਿ ਪੁੱਛਾਂ, ਕਿ ਮਤਲਬ ਕਿ ਮੈਨੂੰ ਕਿਸੇ ਨੇ ਦੱਸਿਆ ਕਿ ਔਨਲਾਈਨ ਸ਼ੋਪਿੰਗ ਨਾ ਜ਼ਿਆਦਾ ਅੱਛੀ ਹੁੰਦੀ ਐ।
ਹਾਂਜੀ ਹੁੰਦੀ ਐ, ਹਾਂ ਹੁੰਦੀ ਐ ਬਟ ਤੇ ਕਈ ਵਾਰ ਨਾ ਲੱਗ ਵੀ ਜਾਂਦਾ ਹੈ, ਔਫਲਾਈਨ ਤੋਂ ਜ਼ਿਆਦਾ ਮਤਲਬ ਔਫਲਾਈਨ ਵਾਲਾ ਵੀ ਠੀਕ ਰਹਿੰਦਾ। ਔਨਲਾਈਨ ਵੀ ਵਧੀਆ ਰਹਿੰਦਾ, ਬਟ ਔਨਲਾਈਨ ਦਾ ਹੁਣ ਦੇਖੋ ਨਾ ਅਸੀਂ ਹੁਣ ਇਧਰ ਇਧਰੋ ਬੈਠ ਕੇ ਦੇਖਾਂਗੇ ਕਿ ਹਾਂ ਇਹ ਅੱਛਾ ਹੈ, ਸਟੱਫ ਅੱਛਾ ਹੈ ਕਿੰਨੇ ਉਹਦੇ ਤੇ ਸਟਾਰ ਆਏ ਹਨ, ਹਨਾ। ਕਿੰਨੀ ਉਸਦੀ ਅੱਛੀ ਐ। ਬਟ ਕੁਆਲਿਟੀ ਵਗੈਰਾ ਇਹ ਸਬ ਕੁਛ ਨਾ ਇਧਰ ਹੀ ਆ ਕੇ ਪਤਾ ਚੱਲਦਾ। ਬਟ ਹਾਂ ਮੈਂ ਇੱਕ ਦੋ ਚੀਜ਼- ਇੱਕ ਦੋ ਚੀਜ਼ ਮੰਗਵਾਈ ਸਨ। ਜਿੱਦਾਂ ਹੁਣ ਮੈਂ ਐਮਾਜ਼ੋਨ ਤੋਂ ਮੰਗਵਾਈ ਸਨ। ਅ ਉਧਰ ਨਾ ਬਹੁਤ ਵੱਡੀ ਐਜ ਅ ਲਾਰਜ ਲੋਂਗ ਟਾਇਪ ਦੱਸਿਆ। ਸੀ ਹਨਾ ਲੰਬਾ ਸੀ, ਬਟ ਉਹ ਜਿੱਦਾਂ ਮੇਰੇ ਕੋ ਕੋਲ ਆਇਆ ਨਾ ਉਹ ਬਹੁਤ ਹੀ ਛੋਟਾ, ਜਿੱਦਾਂ ਟੇਬਲ ਹੁੰਦਾ ਨਾ। ਟੇਬਲ ਤੋਂ ਵੀ ਛੋਟਾ ਸੀ, ਹਾਂ ਹੈ ਸੇਮ ਸੀ ਐਹ ਬਟ ਕੁਆਲਿਟੀ ਅੱਛੀ ਐ, ਕੁਆਲਿਟੀ ਦਾ ਕੋਈ ਉਹ ਨਹੀਂ ਏ। ਕੁਆਲਿਟੀ ਬਹੁਤ ਅੱਛੀ, ਬਟ ਇਹ ਕਿ ਸਾਈਜ਼ ਦਾ ਥੋੜਾ ਪੰਗਾ ਪਿਆ ਸੀ।
ਅੱਛਾ- ਅੱਛਾ, ਉਹੀ ਨਾ ਮਤਲਬ ਕਿ ਹੁਣ ਮੈਨੂੰ ਐਵੇਂ ਲੱਗਦਾ ਕਿ ਅਸੀਂ ਜੋ ਸਾਹਮਣੇ ਦੇਖ ਕੇ ਚੀਜ਼ ਲੈ ਸਕਦੇ ਹਾਂ ਉਹ ਅਸੀਂ ਸਾਨੂੰ ਇਹ ਹੁੰਦਾ ਕਿ ਹਾਂਜੀ- ਹਾਂਜੀ, ਜਿਵੇਂ ਹੁਣ ਮੈਂ ਫੈਬਰਿਕ ਵਗੈਰਾ- ਕੁਛ ਲੈਣਾ ਹੋਏ ਜਾਂ ਮੰਨ ਲਓ ਕੋਈ ਵੀ ਆਈ ਜੋ ਸਾਹਮਣੇ ਦੇਖਦੇ ਹੋ, ਉਹ ਜ਼ਿਆਦਾ ਬੈਸਟ ਮਿਲ ਜਾਂਦੀ ਐ।
ਉਹ ਬੈਸ ਬੈਸਟ ਮਿਲ ਜਾਂਦਾ ਸਹੀ ਕਹਿਣਾ, ਕਿਉਂਕਿ ਉਧਰ ਦੇਖੋ ਉਧਰ ਤੁਹਾਨੂੰ ਹਾਂ ਬਿਲਕੁਲ ਉਧਰ ਤੁਹਾਨੂੰ ਚੋਇਸਿਸ ਵੀ ਸਿਰਫ ਦੋ ਜਾਂ ਤਿੰਨ ਹੀ ਦਿੱਤੀ ਦੀ ਹੋਣੀ। ਹਨਾ ਇਸ ਤਰ੍ਹਾਂ ਅਸੀਂ ਖੁਦ ਹੀ ਖੁਦ ਜਾਂਗੇ ਤੇ ਖੁਦ ਜਾਂਗੇ ਤੁਹਾਨੂੰ ਚੋਇਸਿਸ ਬਹੁਤ ਜ਼ਿਆਦਾ ਮਿਲ ਜਾਣਗੀਆਂ, ਇੱਕ ਛੱਡ ਕੇ ਦੂ ਦੂਸਰੀ ਦੁਕਾਨ ਤੇ ਜਾ ਚੱਲ ਜਾਓਗੇ, ਉੱਧਰ ਮਿਲ ਜਾਣਗੇ ਉਸ ਤੋਂ ਵੀ ਵਧੀਆ ਮਿਲ ਜਾਏ। ਹਨਾ ਇਸ ਕਰਕੇ ਔਨਲਾਈਨ ਵੀ ਐ ਅੱਛਾ ਹੈ ਬਟ ਐ ਗਾ, ਜੇ ਕਿੱਧਰ ਐਮਰਜੈਂਸੀ ਹੋਏ ਅਸੀਂ ਨਹੀਂ ਜਾ ਪਾਈਏ ਤੇ ਚਲੋ ਮੰਗਵਾ
ਹਾਂਜੀ -ਹਾਂਜੀ ਉਹੀ ਨਾ ਮਤਲਬ ਹੁਣ ਕਈ ਲੋਕ ਬੋਲਦੇ ਕਿ ਔਨਲਾਈਨ ਜ਼ਿਆਦਾ ਬੈਸਟ ਐ, ਅਸੀਂ ਘਰ ਬੈਠੇ ਸਾਨੂੰ ਬਾਹਰ ਨੀ ਜਾਣਾ ਪੈਂਦਾ, ਮਤਲਬ ਘਰ ਬੈਠੇ ਚੀਜ਼ ਆ ਜਾਂਦੀ ਏ।
ਹਾਂ ਬਟ ਇਹ ਕਿ ਅਸੀਂ ਬਾਹਰ ਹਾਂ, ਬਿਲਕੁਲ- ਬਿਲਕੁਲ ਤੁਸੀਂ ਕਹਿ ਰਹੇ ਹੋ ਅਸੀਂ ਬਾਹਰ ਲੇਕਿਨ ਇਹ ਬਾਰਗੀਨਿੰਗ ਵੀ ਕਰ ਸਕ ਦੇ ਆ ਹਨਾ, ਕਿਉਂਕਿ ਸਾਡੀ ਕੁੜੀਆਂ ਦੀ ਆਦਤ ਹੀ ਬਾਰਗੀਨਿੰਗ ਕਰਨ ਦੀ ਐ। ਤੇ ਔਨਲਾਈਨ ਭਾਵੇ- ਔਨਲਾਈਨ ਭਾਵੇ ਸਾਨੂੰ- ਸਾਨੂੰ ਤਿੰਨ ਸੌ ਸੌ ਦਾ ਮਿਲਦਾ ਹੋਇਆ ਅਸੀਂ ਪੂਰਾ ਤਿੰਨ ਸੌ ਦਾ ਹੀ ਲਾਂਗੇ, ਉਹਦੇ ਵਿੱਚ ਵੀ ਅਸੀਂ ਕਈ ਵਾਰ ਬਾਰਗੀਨਿੰਗ ਕਰ ਹੀ ਲੈਂਦੇ ਹਾਂ ਨਾ, ਲੇਕਿਨ ਇਹ ਹੈ ਕਿ ਹਾਂ
ਮਤਲਬ ਕਿ ਹਾਂ ਔਨ ਔਫਲਾਈਨ ਤੇ ਅਸੀਂ ਐਵੇਂ ਵਰ ਨਈ ਕਰ ਸਕਦੇ ਆਂ, ਚਲੋ ਥੋੜੀ ਬਹੁਤ ਸਾਡੀ ਕਿਉਂਕਿ ਉਹ ਇੱਕ ਹੈਬਿਟ ਜੀ ਬਣਜੂ।
ਹੈ, ਹੈ, ਹਾਂ -ਹਾਂ -ਹਾਂ, ਉਹ ਨੀ ਕਹਿੰਦੇ। ਕਹਿੰਦੇ ਕੋਈ ਕਹਿੰਦਾ ਸੀ ਨਾ ਕਿ ਕੁੜੀਆਂ ਦਾ ਅਧਿ ਕਾਰ ਐ, ਰਾਈਟ ਐ ਕੁੜੀਆਂ ਦਾ ਬਾਰਗੀਨਿੰਗ ਕਰਨਾ।
ਹੁਣ ਤੇ ਫਿਰ ਅਸੀਂ ਆਫ ਸਾਈਈਡ ਤੇ ਜੋਬ ਕਰਦੇ ਹਾਂ, ਸਾਨੂੰ ਉਹ ਚੀਜ਼ ਨਹੀਂ ਮਿਲਦੀ।
ਬਿਲਕੁਲ- ਬਿਲਕੁਲ ਉਹੀ ਨਾ ਹਾਂ, ਹਾਂ ਨਾਲੇ ਔਫਲਾਈਨ ਦਾ ਅੱਜ ਅੱਜ -ਕੱਲ ਦੇਖੋ ਬਲਿੰਕਿਟ ਵੀ ਚੱਲ ਗਿਆ, ਬਲਿੰਕਿਟ ਵਿੱਚ ਇਹ ਕਿ ਦਸ ਮਿੰਟ ਤੱਕ ਤੁਹਾਡੇ ਘਰ ਚੀਜ਼ ਆ ਜਾਏਗੀ। ਬਟ ਉਹ ਵੀ ਉਹੀ ਆਏਗੀ, ਜੋ ਤੁਸੀਂ ਸਪੋਜ ਕਰੋ। ਐਮਰਜੈਂਸੀ ਤੇ ਮੰਗਵਾਣੀ ਹੋਏ ਹਨਾ, 'ਤੇ ਜਰੂਰੀ ਹੈ ਥੋੜਾ ਟਾਈਮ ਕੱਢ ਕੇ ਬੰਦਾ ਆਪਣੇ ਲਈ ਨਿਕਲ ਜਾਂਦਾ, ਐਜ ਏ ਖੁਦ ਹਾਂ, ਦੇਖਦਾ ਵੀ ਹੈ, ਕਿ ਅਸੀਂ ਕੀ ਲੈ ਰਹੇ ਹਾਂ, ਕਿ ਕੈਸਾ ਸਟੱਫ ਹੈ, ਕਿਆ ਚੀਜ਼ ਹੈ, ਕੁਆਲਿਟੀ ਕੈਸੀ ਹੈ।
ਬਿਲਕੁਲ, ਬਿਲਕੁਲ ਔਰ ਮੈਨੂੰ ਮਤਲਬ ਮਤਲਬ ਕਹਿੰਦੇ ਨੇ- ਕਿ ਬਲਿੰਕਿਟ ਦੇ ਪ੍ਰਾਈਜ ਵੀ ਜਿਆਦਾ ਹੈਗੇ ਨੇ, ਅਕੋਰਡਿੰਗ ਟੂ ਜਿਵੇਂ ਮਤਲਬ ਮੰਨ ਲਓ। ਫਿਲਿਪਕਾਰਟ ਤੋਂ,
ਜੀ-ਜੀ-ਜੀ-ਜੀ ਹਾਂ, ਕਿਉਂਕਿ ਉਹ ਇੰਸਟੈਂਟ ਚੀਜ਼ ਆ ਜਾਂਦੀ ਹੈ ਨਾ। ਸਾਡੇ ਕੋਲ ਮਤਲਬ ਪੰਜ-ਦਸ ਮਿੰਟ ਤੱਕ ਆ ਜਾਂਦੀ ਹੈ ਨਾ। ਤੇ ਉਹ ਫਿਰ ਉਹਦਾ ਸ਼ਾਇਦ ਲੈਂਦੇ ਹੀ ਹੋਣਗੇ, ਚਾਰਜਸ ਵਗੈਰਾ
ਹਾਂ, ਹੋ ਸਕਦਾ, ਨਾਲੇ ਉਹ ਵੈਸੇ ਹੀ ਨਾ ਜਿਵੇਂ, ਫਲਿਪਕਾਰਟ ਵਗੈਰਾ ਅਮੇਜ਼ਨ ਵਗੈਰਾ ਹੋ ਗਿਆ, ਉਹ 'ਤੇ ਨਾ ਉਹ ਅ ਸੇਲਜ ਵਗੈਰਾ ਲੱਗੀ ਰਹਿੰਦੀਆਂ, ਔਫ ਚੱਲਦਾ ਰਹਿੰਦਾ ਸੇਵ੍ਵੇੰਟੀ ਪਰਸੇੰਟ। ਪਰਸੈਂਟ, ਤੇ ਜੋ ਬਲਿੰਕਕਿੱਟ ਹੈ, ਉੱਥੇ ਤੇ ਐਮ ਆਰ ਪੀ 'ਤੇ ਹੀ ਮਿਲਦਾ ਸਮਾਨ ਵਗੈਰਾ।
ਹਾਂ, ਉਹੀ ਨਾ ਐਮ ਆਰ ਪੀ 'ਤੇ ਹੀ ਮਿਲੇਗਾ।
ਹਾਂਜੀ, ਉੱਥੇ ਔਫ ਵਗੈਰਾ ਨਹੀਂ ਹੁੰਦਾ ਕੁਛ ਵੀ
ਨਹੀਂ ਉੱਥੇ ਨਹੀਂ ਹੁੰਦਾ ਉਹ। ਇੱਕ ਵਾਰੀ ਮੈਂ ਵੀ ਯੂਜ ਕੀਤੀ ਸੀ, ਬਲਿੰਕਿਟ ਬਸ ਮੈਨੂੰ ਐਮਰਜੈਂਸੀ 'ਤੇ ਅਸੀ ਇਸ ਕਰਕੇ ਹੀ ਕੀਤਾ, ਉਸ ਤੋਂ ਬਾਅਦ ਮੈਂ ਨੀ ਕਦੇ ਕੀਤਾ। ਕਿਉਂਕਿ ਮੈਨੂੰ ਇੱਧਰੋਂ ਜ਼ਿਆਦਾ ਬਾਹਰ ਤੋਂ ਜਾਣ ਦੇ ਇਸ ਤੋਂ ਕੁਝ ਵਧੀਆ ਸੀਕੇ, ਬਾਹਰ ਚਲੀ ਜਾਂਦੀ ਲੇਕਿਨ ਇੰਨੇ ਬਲਿੰਕਿਟ ਤੋਂ ਮੰਗਵਾ ਲਏ, ਮੈਂ ਸਬਜ਼ੀ ਮੰਗਵਾਈ ਸੀ, ਆਈ ਥਿੰਕ 'ਤੇ ਇਹੀ ਤੇ ਬਹੁਤ ਹੀ ਘੱਟ ਤਾਈ ਘੱਟ ਵੀ ਬਹੁਤ ਆਈ। 'ਤੇ ਉੱਪਰੋਂ ਮਤਲਬ ਇਹੀ ਮਹਿੰਗੀ ਵੀ ਬਹੁਤ ਸੀ। ਉਸ ਰੇਟ ਵਿੱਚ ਹਾਂ, ਹਾਂ, ਉਸੀ, ਉਸੀ ਪ੍ਰਾਈਸ ਵਿੱਚ ਅਸੀਂ ਸਬਜ਼ੀ ਬਹੁਤ ਜ਼ਿਆਦਾ ਖਰੀਦ ਸਕਦੇ ਆਂ, ਸਬਜ਼ੀ ਵਿੱਚ ਅਲੱਗ-ਅਲੱਗ ਚੀਜ਼ਾਂ, ਖ਼ਰੀਦ ਸਕਦੇ ਹਾਂ, ਬਟ ਉਹ ਪ੍ਰਾਈਸ ਚ ਉਹ ਇੱਕ ਕੱਲੀ ਸਬਜ਼ੀ ਆਈ ਸੀ, ਫਿਰ ਪਰ ਮੈਂ ਕਦੇ ਯੂਜ ਹੀ ਨਹੀਂ ਕੀਤਾ।
ਹਾਂਜੀ-ਹਾਂਜੀ, ਬਿਲਕੁਲ-ਬਿਲਕੁਲ ਬਲਿੰਕਿੱਟ 'ਤੇ ਬਿਲਕੁਲ ਮਤਲਬ ਇੱਕ ਮੈਂਗੋ ਦਾ ਹੀ ਪ੍ਰਾਈਸ ਇੰਨਾ ਹੁੰਦਾ ਉਹਦੇ 'ਤੇ ਇੱਕ ਮੈਂਗੋ ਹੀ ਮੰਗਵਾਉਣਾ, ਉਹਦਾ ਹੀ ਪ੍ਰਾਈਜ਼ ਇੰਨਾ ਹੋਏਗਾ।
ਹਾਂਜੀ-ਹਾਂਜੀ-ਹਾਂਜੀ, ਫੇਰ ਉਹੀ ਨਾ, ਫੇਰਾ ਇਹੀ ਵਧੀਆ ਹੁੰਦਾ ਕਿ ਔਨਲਾਈਨ ਵੀ ਵਧੀਆ, ਬਟ ਇਹ ਹੈ ਕਿ ਜ਼ਿਆਦਾ ਆਫਲਾਈਨ ਬੈਟਰ। ਮੈਨੂੰ ਆਫਲਾਈਨ ਬੈਟਰ ਲੱਗਦਾ ਹੈ, ਕਿ ਜਾ ਕੇ ਅਸੀਂ ਖੁਦ 'ਤੇ ਚੀਜ਼ ਸੈਟਿਸਫਾਈ ਹੋ ਸਕਦਾ ਆ ਨਾ,
ਬਿਲਕੁਲ, ਬਿਲਕੁਲ ਮੈਂ, ਬਿਲਕੁਲ-ਬਿਲਕੁਲ ਔਰ ਮੈਂ ਵੀ ਐਵੇਂ, ਆਫਲਾਈਨ ਹੀ ਮਤਲਬ ਸ਼ੋਪਿੰਗ ਕਰਕੇ ਖੁਸ਼ ਹਾਂ, ਔਨਲਾਈਨ ਬਹੁਤ ਰੇਅਰ ਬਹੁਤ ਰੇਅਰ ਚਾਂਸ ਹੈਗੇ। ਕਿ ਓਨ ਮਤਲਬ ਔਨਲਾਈਨ ਕੁਛ ਕਰਲੋ।
ਬਿਲਕੁਲ-ਬਿਲਕੁਲ-ਬਿਲੁਕੁਲ,
ਕੁਛ ਪਸੰਦ ਆ ਜੇ ਅਲੱਗ ਗੱਲ ਹੈ, ਬਟ ਔਫਲਾਈਨ ਜ਼ਿਆਦਾ ਬੈਟਰ ਹੈ ਕਿ ਹਾਂ ਸਾਹਮਣੇ ਚੀਜ਼ ਦੇਖ ਕੇ ਅਸੀਂ ਉਹਨੂੰ ਆਪਣਾ ਆਪਣੀ ਪਸੰਦ ਦਾ ਲੈ ਸਕਦੇ ਹਾਂ, ਅੱਛਾ ਛੋੜ ਵੀ ਸਕਦੇ ਹਾਂ ਕਿ ਨਹੀਂ ਅਸੀਂ ਨਹੀਂ
ਹਾਂ ਅਸੀਂ ਵੀਅਰ ਵੀ ਕਰ ਸਕਦੇ ਹਾਂ, ਕਿ ਹਾਂ ਦੇਖ ਲਈਏ ਉਸ ਟਾਈਮ ਤੇ ਅਸੀਂ ਵੀ ਵੀ ਨਹੀਂ ਕਰ ਸਕਦੇ ਉਸ ਤੇ ਬਸ ਆਏਗਾ ਆਣ ਦਾ ਵੇਟ ਕਰਾਂਗੇ, ਕਿ ਆ ਹਫ਼ਤੇ ਤੱਕ ਤੇ ਹਫਤਾ ਦਸ ਦਿਨ ਤੇ ਲੱਗ ਜਾਣਗੇ, ਆਂਦੇ ਫਿਰ ਹਫ ਦੀ ਹੁੰਦੀ ਹੈ ਸਾਨੂੰ ਕਿ ਵਾਪਸ ਤੁਸੀਂ ਕੈਂਸਲ ਕਰ ਸਕਦੇ ਹੋ। ਬਟ ਕਈ ਐਪਸ ਹਾਂ ਐਸੀਆਂ ਕਿ ਜਿਹਦੇ ਵਿੱਚ ਅਸੀਂ ਕੈਂਸਲ ਵੀ ਨਹੀ ਕਰ ਸਕ
ਹਾਂ ਉਹੀ ਮੈਂ ਕਹਿਣ ਲੱਗੀ ਸੀ ਕਈ ਐਸੇ ਹੁੰਦੇ ਜਿੱਥੇ ਅਸੀਂ ਰਿਟਰਣ ਵੀ ਨਹੀਂ ਕਰ ਸਕ ਸਕਦੇ ਕਿ ਕੁਛ ਰਿਟਰਨ ਕਰਦੀਏ ਉਹ ਵੀ ਵੇਸਟੇਜ ਸਾਡੇ ਪੈਸੇ ਦੀ
ਅ ਇਹੀ ਮਤਲਬ ਸਟੈਂਡ ਟਾਈਪ ਮੰਗਵਾਇਆ ਸੀ ਹਨਾ। ਪੋਟ ਸਟੈਂਡ ਸੀ ਤੇ ਉਹ ਨਾ ਫਲਾਵਰ ਪੋਟ ਸੋਟ ਸਟੈਂਡ ਸੀ ਤੇ ਉਹ ਨਾ ਐਜੀਓ ਐਪ ਤੋਂ ਮੰਗਾਈ ਸੀ ਉਹਨਾ ਨੇ ਬਟ ਉਸ ਐਪ ਵਿੱਚ ਰਿਟਰਨ ਦਾ ਸੀ ਨਹੀਂ ਇਹ ਤੇ ਉਹ ਇੰਨਾ ਬਕਵਾਸ ਵੀ ਆਇਆ ਇੱਕ ਤੇ ਮਤਲਬ ਉਹਦੀ ਕੁਆਲਿਟੀ ਬਿਲਕੁਲ ਅੱਛੀ ਨੀ ਸੀ। ਆਇਆ ਵੀ ਮਹਿੰਗਾ ਹੀ ਸੀ ਮਤਲਬ ਅ ਹਜ਼ਾਰ ਮਤਲਬ ਹਜ਼ਾਰ ਨੌ ਸੌ ਹਜ਼ਾਰ ਦਾ ਸੀ। ਤੇ ਸੀ ਵੀ ਮਤਬ ਕੁਆਲਿਟੀ ਬਿਲਕੁਲ ਅਲੱਗ ਜਿ ਸੀ। ਅਸੀਂ ਉਸ ਜਿੱਦਾਂ ਦਾ ਆਇਆ ਤਾਂ ਉਸੀ ਤਰਾਂ ਉਹਨੂੰ ਬੰਦ
ਐਵੇਂ ਸਾਡੇ ਨਾਲ ਵੀ ਆਇਆ ਸੀ ਇੱਕ ਵਾਰ ਹਾਂਜੀ -ਹਾਂਜੀ ਐਵੇਂ ਮੇਰੇ ਹਸਬੈਂਡ ਨੇ ਮੰਗਵਾ ਲਿਆ ਸੀ ਓਨਲਾਈਨ ਤੇ ਮੈਨੂੰ ਤਾਂ ਪਤਾ ਨੀ ਸੀ ਜਦ ਸਰ ਮੇ ਕਿਹਾ ਬਹੁਤ ਹਲਕਾ ਜਿਹਾ ਡੱਬਾ ਲੱਗ ਰਿਹਾ। ਕੀ ਹੈਗਾ ਇਹਦੇ 'ਚ
ਹਾਂ ਬਿਲਕੁਲ
ਵੀ ਉਹਨਾ ਨੇ ਹਜ਼ਾਰ ਰੁਪਏ ਦਾ ਹੀ ਮੰਗਵਾਇਆ ਸੀ ਫੈਨ ਉਹ ਜਿਸ ਟਾਈਮ ਮੈਂ ਖੋਲ ਕੇ ਦੇਖਿਆ ਉਹ ਵੇਸਟ ਮੈਂ ਕਿਹਾ ਇਹ ਤੇ ਬਿਲਕੁਲ ਪਲਾਸਟਿਕ ਬਿਲਕੁਲ ਹਲਕੇ ਹਲਕੇ ਵਾਲਾ ਆਉਦਾ ਨਾ ਬਿਲਕੁਲ ਥਰਡ ਕੁਆਲਿਟੀ ਥਰਡ ਕਲਾਸ -ਕਲਾਸ ਮਤਲਬ ਬਿਲਕੁਲ ਕੁਲ ਰੱਦੀ ਬੇਕਾਰ ਜਿਹਾ ਤੇ ਬਾਅਦ 'ਚ ਓਦੀ ਰਿਟਰਨ ਵੀ ਹੈਨੀ ਕੋਈ ਸਾਈਟ ਨੀ ਲੱਭਦੀ ਕਿ ਕਿੱਥੋਂ ਮੰਗਵਾਇਆ ਔਰ ਕਿਤ
ਉਹੀ ਨਾ ਹਾਂ-ਹਾਂ ਸਹੀ ਗੱਲ ਹੈ, ਉਹਦੀ ਸਾਈਟ ਹੀ ਨੀ ਮਿਲਦੀ ਕਿ ਕਿਦਰੋ ਗਿਆ ਸੀ ਚੇਤਾ
ਬਿਲਕੁਲ -ਬਿਲਕੁਲ ਔਰ ਉਹ ਅੱਜ ਤੱਕ ਸਾਡੇ ਘਰ ਨਾ ਬਸ ਐਵੇਂ ਬੱਚੇ ਖੇਲਦੇ ਆ ਉਹਦੇ ਨਾਲ
ਚਲੋ ਇਧਰ ਮੇ ਤੇ ਬੰਦ ਕਰਕੇ ਕਰਕੇ ਰੱਖਿਆ ਤਾਂ ਉਹਨੂੰ ਵੀੇ ਕਹਿਆ ਚਲੋ ਨਿੱਕੀ ਮੋਟੀ ਚੀਜ਼ ਹੀ ਬ ਇਹ ਕਿ ਬੰਦ ਹੀ ਕਰਕੇ ਰੱਖਿਆ ਤ ਕਿਉਂਕਿ ਉਸਦਾ ਕੋਈ ਹਾਂ ਨੀ ਅਗੇ ਕੁਆਲਿਟੀ ਵੀ ਨੀ ਅੱਛੀ।
ਹਾਂਜੀ -ਹਾਂਜੀ ਉਹੀ ਨਾ ਹਾਂ ਬਸ ਇਸੀ ਕਾਰਨ ਹੀ ਅਸੀਂ ਮਤਲਬ ਕਿ ਔਨਲਾਈਨ ਨੂੰ ਜ਼ਿਆਦਾ ਉਹ ਨੀ ਕਰਦੇ ਕਿ ਔਨਲਾਈਨ ਅੱਛੇ ਹੋਣ
ਬਿਲਕੁਲ -ਬਿਲਕੁਲ ਆਫਲਾਈਨ ਹੀ ਦੇਖੋ ਅਸੀਂ ਜਾ ਕੇ ਹੁਣ ਜੋ ਚੀਜ਼ ਅਸੀਂ ਆਨਲਾਈਨ ਮੰਗਾਈਏ ਦੇਖੋ ਕਿੰਨ ਇਹਨੂੰ ਮੈਨੂੰ ਲੱਗਦਾ ਦੋ ਤਿੰਨ ਸਾਲ ਹੋ ਹੀ ਗਏ ਨੇ ਆਈਥਿੰਕ ਮੰਗਵਾਏ ਦੇ ਤੇ ਉਹੀ ਚੀਜ਼ ਅਗਰ ਅਸੀਂ ਆਫਲਾਈਨ ਅ ਮਤਲਬ ਖੁਦ ਹੀ ਜਾ ਕੇ ਲੈਂਦੇ ਤੇ ਐਜ ਆ ਕੁਆਲਿਟੀ ਵੀ ਅੱਛੀ ਲੈਂਦੇ। ਹਨਾ ਕੁਆਲਿਟੀ ਵੀ ਅੱਛੀ ਲੈਂਦੇ ਤੇ ਰੇਟ ਦਾ ਵੀ ਕੁੱਝ ਕਰ ਲੈਂਦੇ। ਇੱਧਰ ਪੈਸੇ ਵੀ ਵੇਸਟ ਗਏ ਪੈਸੇ ਦਾ ਵੀ ਚਲੋ। ਪੈਸੇ ਦਾ ਵੀ ਕੋਈ ਚੱਕਰ ਨਹੀ ਸੀ ਅਗਰ ਕੁਆਲਿਟੀ ਅੱਛੀ ਆ ਜਾਂਦੀ
ਬਿਲਕੁਲ -ਬਿਲਕੁਲ ਅੱਛਾ ਕੁਆਲਿਟੀ ਅੱਛੀ ਆਜੇ ਚੀਜ਼ ਯੂਜ 'ਚ ਹੋ ਜਾਂਦੀ ਏ।
ਬਿਲੁਕੁਲ- ਬਿਲਕੁ
ਹਾਂਜੀ ਓਹੀ ਚੱਕਰ ਹੋ ਜਾਂਦਾ ਚਲੋ ਮੈਂ ਤੁਹਾਡੇ ਕੋਲ ਇਹੀ ਕਨਫਰਮ ਕਰਨਾ ਸੀ। ਤੇ ਤੁਹਾਡਾ ਕਾਫੀ ਟਾਈਮ ਲਿਆ ਮੈਂ ਠੀਕੇ ਫਿਰ ਹੁਣ ਮੈਂ ਵੀ ਬਸ ਹਾਂਜੀ। ਹਾਂਜੀ -ਹਾਂਜੀ ਥੋਡੀ ਸ਼ੋਪ
ਠੀਕ ਹੈ ਮੈਂ ਆਹ ਕੋਈ ਨੀ ਤੁਸੀਂ ਕਰਲਓ ਤੇ ਜਿਸ ਟਾਈਮ ਮੈਂ ਬਾਅਦ ਵਿੱਚ ਤੁਹਾਨੂੰ ਕੋਲ ਕਰਾਂਗੀ ਠੀਕ ਹੈ
ਠੀਕ ਹੈ ਠੀਕ ਹੈ ਓਕੇ ਜੀ ਓਕੇ -ਓਕੇ ਜੀ ਓਕੇ ਸਤਿ ਸ੍ਰੀ ਬਾਏ -ਬਾਏ।
ਹਾਏ